ਸਤਿ ਸ਼੍ਰੀ ਅਕਾਲ।
ਹੋਰ ਸੁਣਾਓ, ਠੀਕ ਓ।
ਹਾਂਜੀ, ਹਾਂਜੀ ਤੁਸੀਂ ਦੱਸੋ? ਕਿ ਕੇਹ ਰਹੇ ਹੋ?
ਮੈਂ ਕਿਹਾ, ਅੱਜ ਕਿੱਥੇ ਸੀ ਘਰ
ਬਸ, ਆਪਾ ਵੀ ਗੇਮ ਖੇਲ ਰਹੇ ਸੀ।
ਬਸ ਆਪਾ, ਗੇਮ ਖੇਲ ਰਹੇ ਸੀ।
ਅੱਛਾ, ਕਿਹੜੀ ਗੇਮ ਖੇਲ ਰਹੇ ਸੀ ਇਸ ਟਾਈਮ?
ਆਪਾਂ ਉਨੋ ਖੇਲਦੇ ਸੀ, ਸਾਰੇ ਬੱਚੇ ਇਕੱਠੇ ਹੋ ਕੇ ਨਾ। ਬੱਚੇ ਵੀ, ਵੱਡੇ ਵੀ, ਸਾਰੇ।
ਅੱਛਾ ਸਾਰੇ ਇਸ ਟਾਈਮ ਬਸ ਇਸ ਟਾਈਮ ਕੀ ਜਾਂਦਾ ਨਾ ਛੁੱਟੀਆਂ ਬੱਚਿਆਂ ਦੀ ਬੱਚਿਆਂ ਨੂੰ ਟੈਨਸ਼ਨ ਨੀ ਹੈ ਕਿ ਸਵੇਰੇ ਉੱਠਣਾ
ਹਾਂਜੀ ਫਿਰ ਬਸ ਸਕੂਲ ਸਟਾਰਟ ਹੋ ਜਾਣੇ ਆ ਫਿਰ ਸਕੂਲ ਦਾ ਸਿਲੇਬਸ ਹੋਮਵਰਕ ਵਗੈਰਾ ਫੇਰ ਰਰਜ ਚ ਲੱਗ ਜਾਣਗੇ ਥੋੜੇ ਦਿਨ ਹੈਗੇ ਚਲੋ ਖੇਲ ਲੋ ਹਮ
ਹੋਰ ਕੀ ਬਣਾਇਆ ਸੀ
ਅੱਜ ਆਪਾਂ ਦੁਪਹਿਰੇ ਤੇ ਚਾਵਲ ਬਣਾਏ ਸੀ ਤੇ ਬੋੜੀਆਂ ਸੀ ਤੇ ਹੋਰ ਵੀ ਅਮ ਪਨੀਰ ਦੀ ਸਬਜ਼ੀ ਬਣਾਈ ਸੀ ਨਾਲ ਚਟਨੀ ਵਗੈਰਾ
ਠੀਕ ਏ ਠੀਕ ਏ।
ਹਮ ਹੋਰ।
ਹਾਂਜੀ ਹਾਂਜੀ ਬਸ ਬਾਹਰ ਆਏ ਸੀ ਜ ਤੇ ਖਾਣ ਘੁੰਮਣ ਫਿਰਨ ਆਏ ਦੇ ਸੀ। ਬਸ ਬਾਹਰ ਹੀ ਬਾਹਰ ਦਾ ਹੀ ਸਭ ਖਾਇਆ ਪੀਆ ਹੁਣ ਬਸ ਜਾਵਾਂਗੇ।
ਹਮ ਹੋਰ ਕਿੱਧਰ ਘੁੰਮਣ ਆਏ ਦਿ ਹੋ?
ਅਸੀਂ ਆਏ ਦੇ ਇੱਥੇ ਆਏ ਦੇ ਮਨਾਲੀ ਆਏ ਹਾਂ।
ਅੱਛਾ ਅੱਛਾ ਫੈਮਿਲੀ ਨਾਲ ਸਾਰੇ
ਹਾਂਜੀ ਹਾਂਜੀ ਸਾਰੇ ਆਏ ਹ ਬਸ ਵਗੈਰਾ ਹੀ
ਅਛਾ- ਅੱਛਾ- ਅੱਛਾ ਅੱਛਾ ਮੈਗੀ ਖਾਈ ਸੀ ਮੌਸਮ ਠੀਕ ਹੈ ਉੱਥੇ ਦਾ
ਠੀਕ ਹੈ ਇੰਨੀ ਮਹਿੰਗੀ ਮੈ ਪੰਜਾਹ ਰੁਪਏ ਦੀ ਮੈਗੀ ਇੱਕ ਪਲੇਟ ਉਹ ਵੀ ਮਾੜੀ ਜੀ ਮੈਂ ਕਿਹਾ ਘਰ ਸੀਂ ਇੰਨੇ ਜ਼ਿਆਦਾ ਬਣਾ ਲੈਂਦੇ ਆ
ਹਾਂ ਬਾਹਰ ਤਾਂ ਮਹਿੰਗੀ ਮਿਲਦੀ ਹੈ ਫਿਰ
ਹਾਂਜੀ ਬਿਲਕੁਲ ਮਹਿੰਗਾਈ ਕਰਦੇ ਨਾ ਉਹ ਨੂੰ ਪਤਾ ਟੂਰਿਸਟ ਏਰੀਆ ਉੱਥੇ ਬਿਲਕੁਲ ਮਹਿੰਗਾਈ ਰੱਖਦੇ ਨੇ
ਹ ਹਾਂਜੀ- ਹਾਂਜੀ ਓਹੋ ਫਿਰ ਉਹਨਾਂ ਨੇ ਏਧਰੋਂ ਹੀ ਕਮਾਣਾ ਹੈ।
ਹਾਂਜੀ ਠੀਕ ਹੈ ਕਮਾਨਾ ਹੈ ਪਰ ਥੋੜਾ ਲਿਮਟ ਇਹਦਾ ਕਮਾਣਾ ਚਾਹੀਦਾ ਨਾ ਇਹਦੇ ਨਾ ਪੰਜਾਹ ਰੁਪਏ ਪਲੇਟ ਮਹਿੰਗੀ ਲੱਗਦੀ ਹੈ।
ਘਰ ਆਪਾਂ ਪੰਜ ਪੈਕੇਟ ਲਏ ਕਿੰਨੇ ਬਣ ਜਾਂਦੇ ਆਂ
ਹਾਂ ਹਾਂਜੀ- ਹਾਂਜੀ ਬਿਲਕੁਲ ਕਿੰ ਕਿੰਨੀ ਜ਼ਿਆਦਾ ਵੈਜੀੇਟੇਬਲ ਪਾ ਕੇ ਹੋਰ ਜਿਆਦਾ ਬਣ ਜਾਂਦੀ
ਹਾਂਜੀ ਹੋਰ ਸਭ ਠੀਕ ਨੇ
ਆਏ ਨੀ ਤੁਸੀਂ ਵੀ ਸਾਡੇ ਕੋਲ।
ਹਾਂ ਕੋਈ ਨੀ ਆਵਾਂਗੇ ਟਾਈਮ ਨੀ ਲੱਗ ਰਿਹਾ ਬ
ਬਸ ਮੈਂ ਕਿਹਾ ਕਿੰਨੇ ਦਿਨ ਹੋ ਗਏ ਸੀ ਫੋਨ ਨੇ ਕੀਤਾ ਅੱ ਜ ਥੋੜਾ ਟਾਈਮ ਜਿ ਲੱਗਿਆ ਹੁਣ ਬੱਚੇ ਘੁੰਮਣ ਗ ਮ ਮੈਂ ਹੋਟਲ ਚ ਸੀ। ਤਾਂ ਮੈਂ ਕਿਹਾ ਤਹਾਨੂੰ ਫੋਨ ਈ ਮਿਲਾ ਲਾ ਟਾਈਮ ਨੀ ਪਾਸ ਹੋ ਰਿਆ ਓਹਦਾ ਫੋਨ ਮਿਲਾ ਕੇ ਗੱਲ ਈ ਕਰ ਲਾਂ।
ਠੀਕ ਹੈ ਠੀਕ ਏ।
ਹਾਂ ਹੋਰ ਆਉਂਦੇ ਨੇ ਕੱਪੜੇ ਕੁਪੜੇ ਸਿਲਾਈ ਵਗੈਰਾ ਆਉਂ।
ਹਾਂਜੀ ਆਉਂਦੇ ਹੀ ਪਏ ਨੇ।
ਹਾਂ ਚਲੋ।
ਹਾਂਜੀ ਹੋਰ।
ਵਦੀਆ ਅਜੀ ਬਿਲਕੁਲ ਸੀ।
ਬਸ ਜ ਹੋਰ ਘਰ ਕਦੋਂ ਜਾਣਾ ਗ ਤੁਸੀਂ?
ਹਜੇ ਤਾਂ ਚਾਰ ਪੰਜ ਦਿਨ ਹੈ।
ਅੱਛਾ ਅੱਛਾ।
ਪੰਜ ਦਿਨ ਵਾਸਤੇ ਰੁਕਾਂਗੇ, ਸਾਰਾ ਐਕਸਪਲੋਰ ਕਰਾਂਗੇ। ਹਾਂਜੀ-ਹਾਂਜੀ ਲਾਸਟ ਡੇਜ਼ ਲੈ ਜਾਂਨੇ ਬਸ। ਹਾਂਜੀ ਲਾਸਟ ਮੈਂ ਕਢੇ ਰੇਗੈ ਨੇ ਬੱਚਿਆਂ ਦੇ।
ਹਮ ਠੀਕ ਐ, ਠੀਕ ਐ।
ਹਾਂਜੀ?
ਮੈਂ ਕਿਆ ਠੀਕ ਏ, ਠੀਕ ਏ ਕੋਈ ਨੀ ਬੱਚੇ ਵਿਚਾਰੇ ਇੰਜੋਏ ਕਰਨ ਲ ਫਿਰ ਤਾਂ ਪੜ੍ਹਾਈਆਂ ਕਰਨ
ਹਾਂਜੀ-ਹਾਂਜੀ ਓਦਾਂ ਬੱਚਿਆਂ ਦੇ ਉੱਤੇ ਇੰਨਾ ਬਰਡਨ ਹੁੰਦਾ ਸਕੂਲ ਨੂੰ ਆਓ। ਫਿਰ ਟਿਊਸ਼ਨ ਜਾਓ ਫਿਰ, ਯੂਨਿਟ ਟੈਸਟ 'ਚ ਕਦੀ ਕੋਈ ਏ ਕਦੀ ਪ੍ਰੋਜੈਕਟ ਬਨਾਨਾ। ਕਦੀ ਪ੍ਰੈਕਟੀਕਲ ਬਣਨਾ ਏ ਵਿਚਾਰੇ ਤੇ ਪੂਰਾ ਬਰਡਨ ਹੀ ਰਹਿੰਦਾ।
ਹਮ। ਓ ਤਾਂ ਹੈ ਈ ਐ, ਬੱਚਿਆਂ ਦਾ ਈ ਟਾਈਮੈਂ, ਥੋੜਾ
ਦਲ। ਬਿਲਕੁਲ, ਬਿਲਕੁਲ ਠੀਕ ਬੱਚਿਆ ਦੇ ਬੵਾਨੇ ਨਾਲ ਅਸੀਂ ਵੀ ਇੰਜੋਏ ਕਰ ਲੈਂਦੇ ਹਾਂ, ਏਦਾਂ ਤੇ ਅਸੀਂ ਵੀ ਆਪਣੇ ਘਰੋਂ ਨਿਕਲ ਨਹੀ ਪਾਉਂਦੇ
ਬੱਚੇ ਵੀ ਖੇਲ ਰਹੇ ਸੀ, ਫੇਰ ਆਪਾਂ ਵੀ ਸਾਰੇ ਵੱਡੇ ਖੇਲਣ ਲੱਗ ਗਏ ਥੋੜਾ ਟਾਈਮ
ਹਾਂ ਬਸ ਬੱਚਿਆਂ ਦੀ ਸਮਰ ਵੇਕੇਸ਼ਨ ਸੀ, ਉਹ ਪਉਂਦਾ ਇੰਜੋਏ ਤੇ ਸ ਵੀ ਕਲ ਟੈਸਟ ਹੈ, ਲਰਨ ਕਰਾਉਣਾ, ਕੋਈ ਪ੍ਰੋਜੈਕਟ ਹੈ ਇਹਨੂੰ ਕੰਪਲੀਟ ਕਰਾਉਣਾ, ਸਾਡਾ ਵੀ ਬੱਚਿਆਂ 'ਚ ਦਿਨ ਬਿਜੀ ਰਹਿ ਜਾਂਦਾ
ਇਹਨਾ ਦੇ ਪੇਪਰ ਸੀ, ਬਸ ਹੋਮਵਰਕ ਤਾਂ ਹੋ ਗਏ ਨੇ ਸਾਰੇ ਕੰਪਲੀਟ, ਪ੍ਰੋਜੈਕਟ ਪੈਲਾਂ ਜੋ ਨੇ, ਉਹੀ ਰਹਿ ਕੇ ਨੇ ਬਸ।
ਹਾਂਜੀ-ਹਾਂਜੀ, ਬਸ ਅਸੀ ਖਾਣੇ ਦੇ ਪ੍ਰੋਜੈਕਟ ਬਣਾਏ ਗ।
ਅੱਛਾ-ਅੱਛਾ ਠੀਕ ਏ।
ਬਸ ਸਾਨ, ਥੋੜਾ ਪ‌ੈਚਪ ਜਿਆ ਕਰਵਾਨਾ ਏ, ਕਰਾਲਾਂਗੇ ਉਥੈ ਉੱਥੋਂ ਆ ਕੇ ਟਵੰਟੀ ਨਾਈਨ ਨੂ ਤੇ ਅਸੀਂ ਆਜਗੇ ਵੈਸੇ ਵਾਪਿਸ।
ਅੱਛਾ-ਅੱਛਾ। ਔਰ ਫਸਟ, ਜੁਲਾਈ ਤੋਂ ਸਟਾਟ ਹੋ ਜਾਣਗੇ।
ਹੋਰ ਫਿਰ ਬੱਚਿਆਂ ਦੇ ਸਕੂਲ ਸਟਾਟ, ਹੋਈਓ ਡੇਲੀ। ਹੋਰ ਲੰਚ ਤਿਆਰ ਕਰੋ ਐ ਕਰੋ।
ਹਾਂ ਫ
ਬ‌ੱਚਿਆਂ ਨੇ ਟਵੀਸ਼ਨ ਤੋਂ ਆਉਨਾ ਸ਼ਾਮੀ ਕੁਛ ਬਣਾ ਲਵੋ। ਬਸ ਸਾਰਾ ਦਿਨ ਫੇਰ ਬੀਜੀ ਰੈਦਾਂ।
ਹਾਂ, ਬਿਜੀ ਤਾਂ ਛੁੱਟੀਆਂ 'ਚ ਵੀ ਨੇ ਬਸ ਐ ਕਿ ਬੱਚੇ ਥੋੜੇ ਫ੍ਰੀ ਨੇ ਆਪਾਂ ਤੇ ਬੀਜ਼ੀ ਰਹਿਣਾ ਏ।
ਹਾਂਜੀ, ਪਰ ਅ ਸਸੀਂ ਵੀ ਥੋੜਾ ਬਿਜੀ ਹੁਨੇ ਇਸ ਕਰਕੇ ਨਹੀਂ ਆ ਕਿਉਂਕਿ ਸਾਨੂੰ ਟੈਸ਼ਨ ਸਵੇਰੇ ਬੱਚਿਆਂ ਨੇ ਸਕੂਲ ਜਾਨਾ ਐ।
ਹਾਂਜੀ-ਹਾਂਜੀ ਹਾਂ ਸਵੇਰੇ ਥੋੜਾ, ਨਾਸ਼ਤਾ ਲੇਟ ਹੋ ਜਾਂਦਾ ਹੁਨਾ ਨਾ।
ਹਾਂਜੀ-ਹਾਂਜੀ ਨਾ ਬੱਚੇ ਆਪਣੀ ਮਰਜੀ ਨਾਲ ਉੱਠਦੇ ਐ, ਸਵੇਰੇ ਲੇਟ ਈ ਉੱਠਦੇ ਐ।
ਠੀਕ ਐ, ਠੀਕ ਐ।
ਹਾਂਜੀ।
ਹੋਰਸ, ਚਲੋ ਫੇ ਆ ਜਿਓ। ਤੁਹਾਡਾ ਸੂਟ ਵੀ ਸਿਲਣਾ ਸੀ, ਉਹ
ਹਾਂਜੀ -ਹਾਂਜੀ ਬਸ ਮੈਂ ਆਵਾਂਗੀ, ਜਦੋਂ ਇਥੋਂ ਆ ਜਾਂਵਾਂਗੀ ਨਾ, ਫੇਰ ਤੁਹਾਡੇ ਵੱਲ ਆ ਕਰਾਂਗੇ, ਇੱਕ ਦੋ ਹੁਣ ਜਦੋਂ ਵੀ ਟਾਈਮ ਭਈਆ, ਮੇਜਰਮੈਂਟ ਵੀ ਦੇਜਾਂਗੀ ਤੇ ਮੈਂ ਸਭ ਕੁਝ ਸਮਾਨ, ਜੋ ਵੀ ਤੁਹਾਨੂੰ ਮਟੀਰੀਅਲ ਵਗੈਰਾ ਚਾਹੀਦਾ, ਉਹ ਵੀ ਦੇ ਜਾਵਾਂਗੇ
ਹਾਂਜੀ, ਕੋਈ ਨੀ ਦੇ ਜਿਓ
ਹਾਂਜੀ -ਹਾਂਜੀ, ਬਿਲਕੁਲ, ਹੈ ਨਾ ਕੱਲ ਕਿ ਖ ਸੀ, ਉਹਨਾਂ ਨੇ ਨਾ ਪਤਾ ਨੀ ਕ ਮੈਂ ਮੰਗਿਆ, ਫਸਟ ਈ ਸਲਵਾਰ ਬਣਾਈ ਦੀ ਸੀ। ਤੇ ਨਾ ਥੱਲੇ ਪਤਾ ਨੀ ਲੈਸ ਲਗਾਈ ਤੁਸੀਂ ਕੇ ਪਹੁੰਚੇ ਦਾ
ਜੀ ਹਾਂਜੀ ਹਾਂ, ਚੱਲ ਰਹੀ ਏ ਉਹ ਵੀ ਨਾ
ਉਹ ਤੇ ਪਿੱਛੇ ਐ ਚਲ।
ਅੱਜ-ਕੱਲ ਨਾ ਜਾਦਾ ਤਰ ਲੈਸਿਸ ਨਾਲ ‌ਈ, ਮਤਲਬ ਕੰਪਲੀਟ ਕੀਤੇ ਦੇ ਨੇ ਦੋ ਤੇ ਅੱਛੇ ਤਰੀਕੇ ਨਾਲ, ਹਾਂਜੀ।
ਸਿਸ ਨਾਲ ਦੀ, ਸੀ ਡਿਜ਼ਾਇਨਿੰਗ ਬਹੁਤ ਪਿਆਰੀ ਲੱਗ ਰੀ ਸੀ। ਬਹੁਤ ਜ਼‌ਾਦਾ ਪਿਆਰੀ ਲੱਗ ਰਹੀ ਸੀ। ਮੈਂ ਕਿਆ ਚਲੋ, ਹਾਂਜੀ -ਹਾਂਜੀ ਮੈਂ ਫੋਟੋ ਫੋਟੋ ਕਲਿੱਕ ਕਰ ਲਈ ਏ ਡਿਜ਼ਾਇਨ ਦੀ ਤੇ ਮੈਂ ਕਿਹਾ ਚਲੋ ਕਲ੍ਹ ਦਿਖਾਵਾਂਗੀ, ਤੇ ਬਣਾ ਦੇਣਾ ਮੇਨ ਤੇ ਮੈਂ ਏ ਈ ਦੱਸਣ ਵਾਸਤੇ ਤਾਨੂੰ ਮਤਲਬ ਕੀ ਕੀਤਾ, ਕਿ ਮੇਰਾ ਜੋ ਫਰਸ਼ੀ ਸਲਵਾਰ ਤਾਂ ਡਿਜ਼ਾਇਨ ਮੈਂ ਦਿਖਾਵਾਂਗੀ।
ਹੂ, ਕੋਈ ਨੀ।
ਹਾਂਜੀ ਹਾਂਜੀ-ਹਾਂਜੀ ਬਸ ਇੱਥੋਂ ਆਵਾਂਗੇ ਟਵੰਟੀ ਨਾਈਨ ਦੀ ਸਾਡੀ ਵਾਪ
ਹਾਂ ਅਗਰ ਕੋਈ ਫੋਟੋਜ਼ ਵਗੈਰਾ ਹੋਈ ਹੋਏਗੀ। ਤੇ ਓ ਮੈਨੂੰ ਸੈਂਡ ਕਰਦੀਓ ਭਾਵੇਂ।
ਜਿਵ, ਉਹ ਮੈਂ ਵਟਸਐਪ ਕਰ ਦਾਂਗੀ ਜਾਂ ਦਿਖਾ ਈ ਦਵਾਂਗੀ, ਥੋੜਾ ਸਾਮਣੇ ਤੋਂ ਬੰਦਾ ਖਾਂਦਾ ਏ ਨਾਂ ਤੇ ਦਸ ਵੀ ਦਿੰਦਾ, ਕੁਛ ਸਾਡੀ, ਹਾਂ ਕੁਛ ਤੁਹਾਡੀ ਅਡਵਾਈਸ ਅਗਰ ਅਲੱਗ ਜਾਈ ਅੱਛੀ ਲੱਗੀ ਉਹ ਵੀ ਬੰਦਾ ਮੰਨ ਲੈਂਦਾ ਫੋਟੋ ਤੋਂ ਤੇ ਫੇਰ ਸਿਸਟਮ ਫੋਟੋ ਬਲਾ ਈ ਰਹਿ ਜਾਂਦਾ।
ਹਾਂ, ਉਹ ਤਾਂ ਹੈ ਹੀ ਆ
ਹਾਂਜੀ
ਕੋਈ ਨਹੀਂ, ਹਾਂ ਜੀ ਤੁਸੀਂ
ਹਾਂਜੀ-ਹਾਂਜੀ ਬੱਸ ਆਵਾਂਗੇ, ਦੋ ਦਿਨ ਆਰਾਮ-ਅਰੂਮ ਕਰਕੇ ਫਿਰ ਮੈਂ ਸ਼ਾਮ ਟਾਈਮ ਨੀਚੇ ਆਜਾਂਗੀ।
ਅਰਾਮ ਨਾ
ਹਾਂਜੀ-ਹਾਂਜੀ ਮੈਨੂੰ ਵੀ ਕੋਈ ਜਲਦੀ ਨੀ ਐ ਹਜੇ। ਤੇ ਵੈਸੇ, ਹਾਂਜੀ।
ਆਂ, ਹੋਰ ਸ
ਹੋਰ, ਵਧੀਆ-ਵਧੀਆ।
ਕੀ ਖਾਧਾ ਫੇਰ, ਬਾਹਰ ਘੁੰਮ ਕੇ?
ਮੈਂ ਕਿਆ ਤੇ ਮੈਗੀ-ਮੈਗੀ ਖਾ
ਅੱਛਾ ਮੈਗੀ ਖ, ਬਸ।
ਹਾਂ ਮੈਗੀ ਔਰ ਓ ਕੁਲੜ ਚਾਹ ਜੀ ਏ ਰਾਤ ਟਾਈਮ, ਬੱਚੇ ਗਏ। ਮੋਮੋਸ- ਮੋਮੋਸ ਖਾਣ ਮੈਨੂੰ ਤੇ ਮੋਮੋਜ਼ ਅੱਛੇ ਨੀ ਲੱਗਦੇ।
ਅੱਛਾ ਅੱਛਾ ਹਾਂ ਬੱਚਿਆਂ ਨੂੰ ਪਸੰਦ ਐਂ।
ਹਾਂਜੀ
ਬੱਚਿਆਂ ਨੂੰ ਪਸੰਦ ਲਗਣ ਲੱਗਦੇ ਆ ਠੀਕ
ਹਮ ਮੈਂ ਹਾਂ ਮੈਨ ਤੇ ਬਿਲਕੁਲ ਅੱਛੇ ਨੀ ਲੱਗਦੇ ਉਹ ਕੱਚੇ ਕੱਚਾ ਜਿਹਾ। ਬੋਇਲ ਫਰਾਈ ਫੇਰ ਵੀ ਥੋੜੇ ਬਹੁਤ ਅੱਛੇ ਲੱਗ ਜਾਂਦੇ ਨੇ ਬੋਇਲ ਤੇ ਬਿਲਕੁਲ ਵੀ ਨਹੀਂ।
ਹਮ
ਓਦਾਂ ਬੱਚੇ ਸਬਜ਼ੀਆਂ ਖਾਣ ਨਾ ਮੋਮੋਸ ਚ ਖਾ ਲੈਂਦੇ ਨੇ।
ਹਾਂਜੀ ਹਾਂਜੀ ਬਸ ਬੱਚਿਆਂ ਨੂੰ ਤੇ ਫਾਸਟ ਫੂਡ ਦੇ ਦੋ ਰੋਟੀ ਖਾਂਦੇ ਨੀ ਹੈਗੇ। ਸਬਜ਼ੀ ਜਿਹੜੀ ਮਰਜ਼ੀ ਬਣਾ ਲਓ ਹਰੀਆਂ ਖਾਂਦੇ ਹੀ ਨੀ।
ਬਿਲਕੁਲ ਵੀ ਨਹੀਂ ਖਾਂਦੇ ਜੀ ਉਸ ਦਿਨ ਤੇ ਜਿਸ ਦਿਨ ਅਗਰ ਚਲੀ ਗਈ ਲੰਚ ਬੋਕਸ ਚ ਤੇ ਲੰਚ ਬੋਕਸ ਪਾ
ਹਾਂ ਠੀਕ ਬੋਲਿਆ ਤੁਸੀਂ। ਇਹੀੳ
ਹਾਂਜੀ
ਅਗਰ ਦੇ ਦਿੱਤੀ ਨਾ ਮੈਗੀ ਵਗੈਰਾ ਉਹ ਤੇ ਸਾਰੇ ਫਿਨਿਸ਼ ਕਰਕੇ ਆਣਗੇ।
ਹਾਂਜੀ ਹਾਂਜੀ ਬਿਲਕੁਲ ਫਿਨਸ਼ ਹੁੰਦਾ।
ਹਮ
ਹੁਣ ਬਸ ਥੋੜਾ ਮੇਰਾ ਸੇਮ ਹੈਗਾ ਥੋੜਾ ਮੇ ਆਈਸ- ਕਰ੍ਰੀਮ ਖਾਂਨੀ ਹਾਂ ਪਰ ਮੈਂ ਕਿਹਾ ਨਹੀਂ ਰਾਤ ਟਾਈਮ ਥੋੜ੍ਹਾ ਗਲਾ ਤੇ ਦਰਦ ਹੁੰਦਾ।
ਹਾਂ ਹਾਂ ਅੱਜ ਤੇ ਇੱਧਰ ਬਾਰਿਸ਼ ਵੀ ਹੋ ਰਹੀ ਸੀ
ਅੱਛਾਤੇ ਬਾਰਿਸ਼ ਹੋ ਰਹੀ ਏ
ਹ ਥੋੜਾ
ਹਦਾ ਉਹਵੇ
ਹਾਂ ਸਵੇਰੇ ਤਾਂ ਬਹੁਤ ਗਰਮੀ ਸੀ
ਹਾਂਜੀ ਹਾਂਜੀ ਸਵੇਰੇ ਗਰਮੀ ਸੀ
ਮੌਸਮ ਠੀਕ ਹੋਇਆ, ਦੁਪਹਿਰ ਹੋਰ ਗਰਮੀ ਲੱਗ ਰ‌ਈ ਸੀ।
ਹਾਂਜੀ ਦੁਪਹਿਰੇ
ਹੋਰ
ਹਾਂ ਆਇਆ ਸੀ ਮੇਰੇ ਘਰੋਂ ਸਾਨ ਪੜੋਸਿਆਂ ਦਾ ਫੋਣ ਆਇਆ ਸੀ ਓਹ ਕਹਿ ਰੇ ਸੀ ਬੋਤ ਗਰਮੀ ਹੋਈ ਦੀ ਹੈ।
ਹਾਂਜੀ
ਚਲੋ ਠੀਕ ਏ ਫੇਰ ਮੈਂ
ਕਰ
ਟਾਈਮ ਲੱਗੇਗਾ?
ਹਾਂਜੀ ਕੋਈ ਦੱਸ
ਹਾਂਜੀ ਆਵਾਂਗੀ ਤੁਹਾਡੇ ਘਰ ਹੀ ਆਵਾਂਗੀ। ਫੇਰ ਮੈਂ ਸਿੱਧਾਂ
ਹਾਂ ਥੋੜਾ ਆਰਾਮ ਆਰਾਮ ਕਰਲਿੳ ਆਰਾਮ ਕਰ ਕੁਰ ਕੇ ਆ ਜਾਨਾ
ਚਲੋ ਬੱਚਿਆਂ ਨੂੰ ਵੀ ਫੋਨ ਕਰਾਂ ਬਈ ਆ ਜੋ ਹੁਣ ਹੋਟਲ ਤੇ ਵਾਪਿਸ। ਦੇਰ ਬਹੁਤ ਹੋ ਗੀ ਏ, ਚਲੋ ਠੀਕ ਏ ਜੀ ਸਤਿ ਸ੍ਰੀ ਅਕਾਲ ਜੀ।
ਠੀਕ ਹੈ ਜੀ।